ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਚਾਲ ਹੈ।
ਬਸ ਠੀਕ-ਠਾਕ। ਹੋਰ ਕੀ ਚੱਲ ਰਿਹਾ?
ਬਸ ਦੀਆਂ। ਹਾਂਜੀ।
ਬਸ ਉਹ ਬੱਚਿਆਂ ਮੈਂ ਤੁਹਾਨੂੰ ਤਾਂ ਹੀ ਫੋਨ ਕੀਤਾ ਸੀਗਾ। ਬੱਚਿਆਂ ਨੂੰ ਨਾ ਪਲੇ ਦੀ ਕਲਾਸਾਂ ਲਗਵਾਣੀਆ ਸੀਗੀਆਂ ਤੇ ਤੁਹਾਡਾ ਮੈਨੂੰ ਕਿਸ ਨੰਬਰ ਦੱਸਿਆ ਸੀਗਾ ਕਹਿੰਦੇ ਓ ਭਾਜੀ ਹਾਂਜੀ ਤਬਲਾ ਸਿਖਾਦੇ ਨੇ। ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਤੇ ਬਸ ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ। ਹਾ ਹਾਂਜੀ ਹਜੇ ਮਤਲਬ ਕੁਛ ਆਉਂਦਾ ਨੀ ਬੱਚਿਆਂ ਨੂੰ ਓਦਾਂ ਬਸ ਸ਼ੌਕ ਹੈਗਾ ਉਹਨਾਂ ਨੂੰ। ਤੇ ਤਾਂ ਮੈਂ ਤੁਹਾਨੂੰ ਕਾਲ ਕਰਨੀ ਸੀ ਹਾਂਜੀ-ਹਾਂਜੀ।
ਚਲੋ ਬੜੀ ਚੰਗੀ ਗੱਲ ਹ ਬੱਚੇ ਸਿਖਣਾ ਚਾਂਦੇ ਨੇ ਕੋਈ ਨਹੀਂ ਸਿਖਾ ਦਾਂਗੇ ਤਬਲਾ। ਹਾਂ ਇੱਕ ਤਾਂ ਪਲੇ ਲਿਆਣਾ ਪਏਗਾ ਪਹਿਲੇ ਨਾ ਆਪਣਾ ਇੰਸਟਰੂਮੈਂਟ ਹੋਣੇ ਚਾਹੀਦਾ ਆਪਣੇ ਕੋਲੋਂ।
ਅੱਛਾ-ਅੱਛਾ ਨਹੀਂ-ਨਹੀਂ ਹੈ ਨਹੀਂ ਤਬਲਾ ਉਹ ਮੈਂ ਉਹ ਤਾਂ ਹੀ ਮੈਂ ਤੁਹਾਨੂੰ ਕੋਲ ਇਹੀ ਪੁੱਛਣਾ ਸੀਗਾ ਮੈਂ ਕਿਹਾ ਵੀ ਤਬਲਾ ਵਗੈਰਾ ਜਿੱਦਾਂ ਹੁਣ ਅਹ ਹੁਣ ਮੈਨੂੰ ਤਾਂ ਦੇਖੋ ਇੰਨੀ ਨੌਲੇਜ ਹੈ ਨਹੀਂ ਤੇ ਮੈਂ ਕ ਤੇ ਤੁਸੀਂ ਵੇਖ ਲੋ ਫਿਰ ਅਗਰ ਤੁਸੀਂ ਅਰੇਂਜ ਕਰ ਸ ਸਕਦੇ ਹੋ ਤੇ ਤੁਸੀਂ ਦੱਸ ਦੇਨਾ ਮੈਨੂੰ ਜੇ
ਦ ਆਪਾਂ ਨੂੰ ਨਾ ਪੰਜਾਬ ਸਾਈਡ ਤੋਂ ਮਿਲਦਾ ਤਬਲੇ ਵਧੀਆ। ਹਾਂ ਨਹੀਂ ਪੁਰਾਣਾ ਵੀ ਚੱਲ ਜੇ ਕੋਈ ਗੱਲ ਨੀ ਜੇ ਸਿੱਖਣਾ ਚਾਹੁੰਦੇ ਬੱਚੇ ਨਵਾਂ-ਨਵਾਂ ਪੁਰਾਣਾ ਚੱਲ ਜਾਏਗਾ। ਕਿਉਂਕਿ ਬੜੀ ਵਰਾਇਟੀਆਂ ਤਬਲੇ ਦੀਆਂ ਸਸਤੇ ਤੋਂ ਸਸਤਾ ਵੀ ਏ ਮਹਿੰਗੇ ਤੋਂ ਮਹਿੰਗਾ ਵੀ ਹੁੰਦਾ ਹਾਂ। ਬੱਚੇ ਦੇ ਸਿੱਖਣ ਵਾਸਤੇ ਹੋਰ ਹੁੰਦੇ ਨੇ ਤਾਂਲੇ ਜਿਹੜੇ ਪ੍ਰੋਫੈਸ਼ਨ ਵਜਾਉਂਦੇ ਨੇ ਉਹ ਤਬਲੇ ਹੋਰ ਹੁੰ
ਹਾਂ ਚਲੋ ਹਜੇ ਤਾਂ ਵੈਸੇ ਚਲੋ ਸਿੱਖਣ ਵਾਸਤੇ ਹੀ ਲੈਣਾ ਵ ਹਜੇ ਤੁਹਾਨੂੰ ਪਤਾ ਛੋਟੇ ਹੈਗੇ ਨੇ ਬੱਚੇ ਫੇਿਰ ਉਸ ਹਿਸਾਬ ਦੇ ਤੁਸੀਂ ਵੇਖ ਲੈਣਾ ਵੀ ਜਦ ਾਂ ਸਹੀ ਲੱਗੇ ਮੈਨੂੰ ਦੱਸਦੇ ਨਾ
ਕੋਈ ਗੱਲ ਨੀ ਮੈਂ ਪਤਾ ਕਰਨਾ ਇਹ ਚੱਕਰ ਲੱਗੇਗਾ ਪੰਜਾਬ ਸਾਇਡ ਮੈਂ ਜੇ ਹੋਇਆ ਲੈਂਦਾ ਆਵਾਂਗਾ ਬ ਕੇ ਆਪਣੇ ਹਿਸਾਬ ਨਾਲ
ਹਾਂਜੀ ਹਾਂਜੀ
ਬੱਚੇ ਸ਼ੁਰੂ ਕਰ ਕਰਦਿਆਂ ਗੇ ਕੋਈ ਗੱਲ ਨੀ
ਹਾਂਜੀ ਫੇਿਰ ਮੈਂ ਭੇਜਦਾ ਇਹਨਾਂ ਨੂੰ ਬੱਚਿਆਂ ਨੂੰ ਫਿਰ ਤੁਹਾਡੇ ਵੱਲ ਮਤਲਬ ਟਾਈਮਿੰਗ ਫੇਰ ਦੱਸ ਦੋ
ਹਾਂ ਮੈਂ ਕੋਈ ਨੀ ਮੈਂ ਸਾਰਿਆਂ ਨੂੰ ਦੱਸ ਦਿਆਂਗਾ ਇੱਕ ਵਾਰ ਆਪਣਾ ਸ਼ਡਿਊਲ ਵੇਖ ਕੇ ਫਿਰ ਦੱਸਾਂਗਾ ਮੈਂ ਕੀਨੇ ਵਜੇ ਹਾਂ ਕਿੰਨੇ ਕੁ ਆਪ ਕੁਛ ਪਹਿਲੇ ਆਉਂਦਾ ਬੱਚੇ ਨੂੰ ਕੇ ਨਹੀਂ
ਨਹੀਂ ਨਹੀਂ ਹਲੇੇ ਕੁਛ ਨਹੀਂ ਆਉਂਦਾ ਓਦਾਂ ਬਸਾਨੂੰ ਸ਼ੌਂਕ ਹੈਗਾ ਬਚਾਉਂਦਾ ਰਹਿੰਦਾ ਮਤਲਬ ਹਜੇ ਕੁਛ ਨੌਲੇਜ ਨਹੀਂ ਕੋਈ ਕਦੇ ਸਿਖਾਇਆ ਤਾਂ ਹੈ ਨਹੀਂ ਪਹਿਲੇ ਢੋਲ ਵਗੈਰਾ ਸ਼ੌਂਕ ਸੀਗਾ ਫਿਰ ਮੈਂ ਕਹਦੀ ਢੋਲ ਨੀ ਤੂੰ ਆਪਣਾ ਵਗੈਰਾ ਹਰ ਟਾਈਮ ਲੱਗਾ ਰਹਿੰਦਾ ਫਿਰ ਚੱਲੀ ਜਾਂਦੀ ਕਹਿੰਦੀ ਤੁਸੀਂ ਇਹਨੂੰ ਪਾਓ ਪਾਸੇ ਲਗਾਓ ਮੈਨੂੰ ਸ਼ੌਕ ਹੈਗਾ ਤਾਂ
ਸਕੂਲ ਲੱਗਦੀ ਮਿਊਜਿਕ ਦੀ ਆਪਣਾ ਕਲਾਸਾਂ ਕੋਈ
ਦਿਖਾ ਰਹੇ ਹੋ ਹਰਮੋਨੀਅਮ ਮਾੜਾ ਮੋਟਾ ਸਿਖਾਂਦੇ ਪਏ ਨੇ ਫ ਇਹਨੂੰ ਤਬਲੇ ਦਾ ਹੈਗਾ ਜ਼ਿਆਦਾ ਹਾਂਜੀ ਹਾਂਜੀ ਤੇ ਤੇ ਤੁਸੀਂ ਹਾਰਮੋਨੀਅਮ ਵਗੈਰਾ ਵੀ ਸਿਖਾ ਦਿੰਦੇ ਹੋ ਅੱਛਾ ਹਾਂ ਛੋਟਾ ਵੀ ਕਹਿੰਦਾ ਹੁੰਦਾ ਵੀ ਮੈਂ ਸਿੱਖਣਾ ਉਹਨੂੰ ਹਾਰਮੋਨੀਅਮ ਦਾ ਸ਼ੌਕ ਹੈ ਤੇ ਹਾਂਜੀ ਫਿਰ ਮੈਂ ਦੋਨਾਂ ਨੂੰ ਪੇਜ ਦਾਂਗੀ ਹਾਂਜੀ ਹਾਂਜੀ ਤੁਸੀਂ ਦੱਸਦੇ ਨਾ ਫਿਰ ਜਿੱਦਾਂ ਵੀ ਤੁਹਾਡਾ ਸ਼ਡਿਊਲ ਬਣੇਗਾ ਨਾ ਫਿਰ ਮੈਂ ਉਸ ਹਿਸਾਬ ਨਾਲ ਦੋਨਾਂ ਨੂੰ ਭੇਜ ਦਾਂਗੀ ਤੇ ਵੈਸੇ ਅਗਰ ਕਿਸੇ ਨੇ ਔਨਲਾਈਨ ਕਰਨਾ ਆਏ ਔਨਲਾਈਨ ਵੀ ਕਰ ਦਿੰਦੇ ਓ ਮੰਨ ਲਓ ਦੇਖੋ ਹੁਣ ਕਈ ਵਾਰੀ ਹੁੰਦਾ ਨਾ ਗਰਮੀ ਚ ਚ ਨਹੀਂ ਆ ਪਾਉਂਦਾ ਗਰਮੀ ਬਹੁਤ ਹੋ ਗਈ ਦੀ ਤੇ ਔਨਲਾਈਨ ਦੇਖ ਲੋਕਗਰ ਜੇ ਤੁਸੀਂ ਕਰਦੇ ਹੋ ਤਾਂ ਫਿਰ ਮੈਂ ਹੋਰ ਵੀ ਹੈਗੇ ਮੇਰੇ ਫਰੈਂਡ ਸਰਕਲ ਮੈਂ ਸਾਰਿਆਂ ਨਾਲ ਗੱਲਬਾਤ ਕਰ ਲਾਂਗੇ ਹੋਰ ਅਗਰ ਕਿਸੇ ਨੇ ਉਹਨਾਂ ਦੇ ਬੱਚਿਆਂ ਨੇ ਸਿੱਖਣਾ ਆਏਗਾ ਤੇ
ਹਾਂ ਹਾਂ ਕੋਈ ਗੱਲ ਨੀ ਆਪਾਂ ਇੱਕ ਹੋਰ ਦਾ ਨਾ ਆਪਾਂ ਇੱਕ ਵਾਰ ਦੇਣਾ ਆਪਣਾ ਜਿਹੜਾ ਲੈਸਨ ਦਈਦਾ ਆਪਾਂ ਨੂੰ ਦਈਦਾ ਨਾ ਆਪ ਹਾਂ ਉਹ ਦਈ ਦਾ ਫਿਰ ਉਹ ਹਫ਼ਤਾ ਲੱਗ ਜਾਂਦਾ ਉਹਨੂੰ ਕਰਦਿਆਂ, ਰਿਆਜ਼ ਕਰਦਿਆਂ।
ਠੀਕ ਹੈ, ਤੇ ਮਤਲਬ ਤੁਸੀਂ ਡੇਲੀ ਸਿਖਾਓਗੇ? ਮਤਲਬ, ਡੇਲੀ ਆਉਣਗੇ ਬੱਚੇ?
ਨਹੀਂ, ਡੇਲੀ ਤਾਂ ਨਹੀਂ ਹੋ ਸਕਦਾ ਵੈਸੇ ਕਿਉਂ ਅਹ, ਇੱਕੋ ਵਾਰ ਸਮਝਾਵਾਂਗੇ ਨਾ ਫਿਰ ਉਹ ਚਾਰ ਪੰਜ ਦਿਨ ਹਫ਼ਤਾ ਉਹਦੀ ਪ੍ਰੈਕਟਿਸ ਕਰੇ ਬੱਚਾ।
ਠੀਕ ਹੈ, ਠੀਕ ਹਾਂ ਨੀ ਸਾਡੇ ਇੱਥੇ ਮੈਂ ਪੁੱਛਿਆ, ਸੀਗਾ ਇੱਕ ਹੋਰ ਭਾਜੀ ਨੇ ਉਹ ਕਹਿੰਦੇ ਸੀ ਵੀ ਤੇ ਸਿਰਫ ਦੋ ਦਿਨ ਹੀ ਸਿਖਾਉਣਾ, ਮਤਲਬ ਬੱਚੇ ਨੂੰ ਬਸ ਦੋ ਦਿਨ ਅੱਛਾ -ਅੱਛਾ ਠੀਕ ਹੈ ਬਸ ਅੱਛਾ ਮਤਲਬ ਦੋ ਦਿਨ ਉਹਨਾਂ ਨੇ ਕਲਾਸਾਂ ਤੁਸੀਂ ਦੋ ਗੇ ਤੇ ਬੱਚਾ ਫਿਰ ਘਰ ਪ੍ਰੈਕਟਿਸ ਕਰੇਗਾ।
ਪ੍ਰੈਕਟਿਸ ਕਰੇਗਾ, ਹਾਂ। ਤੇ ਉਹਦੇ ਨਾਲ ਆਪਾਂ ਨਾ, ਕਿ ਉਹ ਇਹ ਕੰਮ ਹੈ ਪ੍ਰੈਕਟਿਸ ਦਾ ਜਿੰਨਾ ਜ਼ਿਆਦਾ ਪ੍ਰੈਕਟਿਸ ਕਰੇਗਾ, ਫਿਰ ਓਨਾ ਵਧੀਆ ਹੱਥ ਚੱਲਦਾ। ਇੱਕ ਤੇ ਹੁੰਦਾ ਨਾ, ਥਿਊਰੀ ਇੱਕ ਹੁੰਦਾ ਪ੍ਰੈਕਟੀਕਲ, ਥਿਊਰੀ ਤੇ ਲਿਖੀ ਜਾਂਦੀ ਹੈਕਾਗਜ਼ਾਂ ਤੇ ਇਥੇ ਪ੍ਰੈਕਟੀਕਲ ਜਿਉਂ ਜੋ ਬਜਾਏਗਾ, ਤਿਉਂ- ਤਿਉਂ ਹੱਥ ਚੱਲੇਗਾ, ਪਰ ਤਬਲਾ ਬੜਾ ਰਿਆਜ਼ ਮੰਗਦਾ। ਬੜੀ ਪ੍ਰੈਕਟਿਸ, ਬਹੁਤ ਤਬਲੇ ਵਾਸਤੇ ਚਾਹੀਦੀ ਹੈ ਹਮ ਹੈਲੋ ਹੈਲੋ, ਹੈਲੋ ਹੈਲੋ ਹੈਲੋ, ਹੈਲੋ ਹੈਲੋ ਹੈਲੋ
ਹਾਂਜੀ, ਹਾਂਜੀ ਤੁਹਾਡੀ ਕੱਟ ਗਈ ਸੀ ਸ਼ਾਇਦ
ਹਾਂ, ਬਿਲਕੁਲ ਹੀ ਬੰਦ ਹੋ ਗਈ ਸੀ ਵਾਜ, ਅੱਛਾ- ਠੀਕ ਹੈ, ਠੀਕ ਹੈ ਕੋਈ ਨੀ ਤਬਲੇ ਦਾ ਵੀ ਨਾਲ, ਹਾਰਮੋਨੀਅਮ ਦਾ ਵੀ ਉਪਾਅ ਕਰਾ ਦਿਆਂਗੇ। ਕੋਈ ਗੱਲ ਨ੍ਹੀ
ਹਾਂਜੀ, ਨਹੀਂ ਫੇਰ ਉਹ ਤੁਸੀਂ ਆਪ ਸਿ ਖਾਓਗੇ ਯਾ ਕੋਈ ਹੋਰ- ਟੀਚਰਸ ਵਗੈਰਾ ਵੀ ਤੁਸੀਂ ਰੱਖੇ ਦੇ ਆ, ਅੱਛਾ ਆਪ ਹੀ ਸਿਖਾਓਗੇ ਮਤਲਬ ਕਿੰਨੇ ਕੁ ਬੱਚੇ ਵੈਸੇ ਆਂਦੇ ਹੋਣੇ ਆਉਂਦੇ ਹੋਣੇ ਆ ਤੁਹਾਡੇ ਕੋਲ। ਅੱਛਾ- ਅੱਛਾ, ਚਲੋ ਚਲੋ ਠੀਕ ਆ ਕੋਈ ਨੀ, ਜਾ ਕੇ ਦੱਸ ਦੇਣਾ। ਤੇ ਤਬਲਾ ਤਾਂ ਕਾਫੀ ਟਾਈਮ ਤੋਂ ਕਹਿੰਦਾ ਪਿਆ ਸੀ ਮੈਂ ਸਿੱਖਣਾ, ਬਸ ਅਸੀਂ ਕਿਹਾ ਛੋਟਾ ਹੈ ਤੂੰ ਹਜੇ ਛੋਟਾ ਹੈ, ਫਿਰ ਬਣਿਆ ਹੀ ਨਹੀਂ ਪ੍ਰੋਗਰਾਮ ਤੇ ਤੇ ਹੁਣ, ਫਿਰ ਮੈਨੂੰ ਕਿਸੇ ਨੇ ਤੁਹਾਡਾ ਨੰਬਰ ਦੱਸਿਆ ਮੈਂ ਕਰਨੀ ਮੈਂ ਭਾਜੀ ਭਲੇ ਤੁਆਡਾ ਕੇ ਫੇਰ ਵੀ ਮੈਂ ਸੁਣਦੀ ਹੁੰਨੀ ਆਂ। ਬਹੁਤ ਵਧੀਆ ਕਰਦੇ ਹੋ ਤੁਸੀਂ ਕੀਰਤਨ। ਤੇ ਹਾਂਜੀ, ਹਾਂਜੀ, ਤੇ ਤਾਂ ਹੀ ਫਿਰ ਮੈਂ। ਕਿਆ ਸੀ ਮੈਂ ਕਿਹਾ ਵ ਭਾਜੀ ਨੂੰ ਵੀ ਪੁੱਛਾਂਗੀ, ਬਈ ਅਗਰ ਤੁਸੀਂ ਸਿਖਾਓਗੇ ਤਾਂ ਅਗਰ ਬਚੇ ਸਿੱਖ ਲੈਣਗੇ ਹੋਰ ਕੀ।
ਹਾਂ ਨਹੀਂ ਜੁੜਨਾ ਚਾਈਦਾ, ਗੁਰਮਤ ਦੇ ਨਾਲ ਬੱਚੇ ਜੁੜੇ ਰਹਿਣਗੇ। ਕਿਉਂ ਕੰਮ ਤੇ ਬੜੇ ਅੱਜ ਕੱਲ੍ਹ ਚੱਲ ਰਹੇ ਨੇ ਕੋਈ ਮੋਬਾਇਲਾਂ ਤੇ ਲੱਗਾ, ਕੋਈ ਕੀ ਕਰਦਾ ਐ ਐ। ਕੋਈ ਕੀ ਕਰ ਰਿਹਾ ਐ, ਐਂ ਤੇ ਚਲੋ ਆਪਣੇ ਗੁਰਮਤ ਦੇ ਨਾਲ ਜੁੜੇ ਰਹਿਨਗੇ ਬ ਚੇ, ਸ਼ਬਦ
ਹਾਂਜੀ ਨਹੀਂ ਨਹੀਂ ਸਹੀ ਗੱਲ ਐ। ਚੰਗੇ ਪਾਸੇ ਲੱਗੇ ਰੇਂਦੇ ਨੇ ਬੱਚੇ, ਹੋਰ ਕੀ।
ਹਮ ਨਹੀ ਏਦਾ ਸਕੋਪ ਵੀ ਆ ਅੱਗੋਂ, ਅੱਜ ਕੱਲ ਦਾ ਬੱਚੇ ਸਿੱਖ ਕੇ ਸਵੇਰੇ, ਆਪਣਾ ਛੋ ਸੋਸ਼ਲ ਮੀਡੀਆ ਤੇ ਪਾਣ, ਆਪਣੀ ਵੀਡੀਓ ਬਣਾ ਕੇ ਪਾਣ
ਹਾਂਜੀ ਹਾਂਜੀ।
ਬੱਚੇ ਛੋਟੀ ਕੁੜੀਆਂ, ਛੋਟੀ ਛੋਟੀ ਉਮਰ ਦੀਆਂ, ਤਬਲਾ ਵਜਾਂਦੀਆਂ ਤੇ ਆਂਦਾ ਹੁੰਦਾ ਸੋ਼ਸ਼ ਲ ਮੀਡੀਆ ਤੇ ਬੜਾ ਸੋਹਣਾ ਵਜਾ ਲੈਂਦੀਆ। ਹਾਂ ਛੋਟੀ ਛੋਟੀਆਂ, ਇੰਨੀ ਵੱਡੀ ਵੀ ਨਹੀਂ।
ਹਾਂ ਤੇ ਕੋਈ ਨਾ ਸ਼ੌਂਕ ਦੀ ਗੱਲ ਐ, ਬੱਚਿਆਂ ਨੂੰ ਤੇ
ਲੋਕ ਐਪ੍ਰਸ਼ੀਏਟ ਵੀ ਕਰਦੇ, ਫਿਰ ਉਹ ਬੱਚਿਆਂ ਨੂੰ ਨਾ। ਉਹ ਫੇਰ ਉਹ ਸੋਸ਼ਲ ਮੀਡੀਆ ਤੇ, ਜਿਓਂ ਜਿਓਂ ਵਾਇਰਲ ਹੁੰਦੀਆਂ, ਫਿਰ ਅੱਗੋਂ ਫੇਮਸ ਹੁੰਦੇ ਨੇ ਫਿਰ ਉਹਦਾ ਬੈਨੀਫਿਟ ਵੀ ਮਿਲਦਾ ਬੱਚਿਆਂ ਨੂੰ
ਹਾਂਜੀ ਹਾਂਜੀ, ਇਹ ਤਾਂ ਗੱਲ ਹੈ, ਸਹੀ ਐ।
ਕਿਧਰੈ
ਹਾਂਜੀ ਏਹ ਤਾਂ ਹੈ ਫਿਰ ਬੱਚ ਚਾ, ਨਹੀਂ ਕੋਈ ਨੀ ਤਾਂ ਹੀ ਮੈਂ ਕਿਆ ਚਲੋ ਭੇਜਾਂਗੀ ਥੋੜਾ ਥੋੜਾ, ਚਲੋ ਜਿੰਨਾ ਹਲੇ ਤਾਂ ਚਲੋ ਸਮਰ ਵੇਕੇਸ਼ਨ ਹੈ ਤਾਂ ਫ੍ਰੀ ਨੇ ਬੱਚੇ ਤੇ ਉਸ ਤੋਂ ਬਾਅਦ ਵੀ ਚਲੋ ਤਾਂ, ਥੋੜ੍ਹਾ। ਜਿੱਦਾਂ ਕਲਾਸ ਸ ਲੱਗ ਜਾਂਣਗੇ, ਫਿਰ ਟੂਸ਼ਨ ਵੀ ਜਾਂਦੇ ਨੇ ਫਿਰ ਉਸ ਹਿਸਾਬ ਨਾਲ ਵੀ ਟਾਈਮ ਵਗੈਰਾ ਦੇਖ ਲਾਂਗੇ ਤੇ ਤੁਸੀਂ ਮੈਨੂੰ ਟਾਈਮਿੰਗ ਫੇਰ ਦੱਸ ਦੇਣਾ ਪੱਕਾ ਵੀ ਜੇ
ਕੋਈ ਨੀ ਮੈਂ ਦੱਸ ਦਿਆਂ ਹਾਂ ਤੁ ਹਾਂ ਹਮ ਤੁਹਾਡੇ ਵੈਸੇ ਗੁਰਦੁਆਰੇ ਚ ਸਮਰ ਕੈਂਪ ਨਹੀਂ ਲਾਦੇ ਬੱਚਿਆਂ ਨੂੰ ਜਿਵੇਂ ਆਪ ਗੁਰਮਤ ਦੇ
ਨਹੀਂ ਗੁਰਮਤ ਦੇ ਪਤਾ ਨਹੀਂ ਲੱਗਿਆ ਫਿਲਹਾਲ ਹਾਲੇ ਤਾਂ ਵੈਸੇ ਪਿੱਛੇ ਲੱਗਾ ਸੀਗਾ ਗੁਰਬਾਣੀ ਦਾ ਸੀਗਾ ਕੰਟ ਮੁਕਾਬਲਾ ਤੇ ਉਹ ਬੱਚਿਆਂ ਨੇ ਹਾਂ ਉਹਦੇ ਚ ਕੀਤਾ ਤਾਂਸੀ ਪਾਰਟੀਸਪੇਟ ਬੱਚਿਆਂ ਨੇ ਹਾਂਜੀ ਉਹ ਹਾਂ ਨਹੀਂ ਉਹਨਾਂ ਨੇ ਜ ਸਾਹਿਬ ਦਾਸ ਪੋੜੀਆਂ ਸੁਣਾਈਆਂ ਸੀ ਕਾਕੇ ਨੇ ਛੋਟੇ ਤੇ ਨੇ ਹਾਂ ਫਿਰ ਉਹਨਾਂ ਨੂੰ ਗਿਫਟ ਵੀ ਮਿਲਲੇ ਸੀ ਬੱਚੇ ਤੁਹਾਨੂੰ ਪਤਾ ਇਵੇਂ ਲਾਲਚ ਦੇਖ ਹੀ ਖੁਸ਼ ਹੁੰਦੇ ਨੇ ਤੇ ਬੈਗ ਮਿਲਿਆ ਬੋਟਲ ਮਿਲੀ ਚਲੋ ਇਸ ਬੜਾ ਅੱਛਾ ਸੀ ਪ੍ਰੋਗਰਾਮ ਅੱਛਿਆ ਦਾ ਹੁੰਦਾ ਹੁੰਦਾ ਇੱਥੇ ਜਦੋਂ ਅਹ ਸ਼ਹੀਦੀ ਆਉਂਦੇ ਨੇ
ਹਾਂ
ਸਾਹਿਬਜ਼ਾਦੇ ਜੋ ਵੀ ਕਰਦੇ ਹੋਏ ਗੁਰਦੁਆਰੇ ਚ ਬੱਚਿਆਂ ਨੂੰ ਕੁਸ਼ਚਨ ਆਣਾ ਕੁਰੀਜ ਹੁੰਦਾ ਹਾਂ ਤਾਂ ਵੀ ਜਾਂਦੇ ਹੁੰਦੇ ਨੇ ਤੇ ਹੁਣ ਵੈਸੇ ਲੱਗਾ ਨੀ ਹਜੇ ਹਨਾ ਹੁਣ ਗੁਰੂ ਅਰਜਨ ਦੇਵ ਦੀ ਲੜੀ ਚੱਲ ਰਹੀ ਹੈ ਤੇ ਉਹ ਸਮਾਗਮ ਹੁੰਦਾ ਨੇ ਸਵੇਰੇ ਵੀ ਦੇ ਸ਼ਾਮ ਦੇ ਤੇ ਉਹ ਫਿਰ ਇਸ ਕਰਕੇ ਹਜੇ ਉਹ ਹਜੇ ਥੋੜਾ ਨਾ ਸਮਰ ਕੈਂਪ ਥੋੜਾ ਇਹਨਾਂ ਨੇ ਹਜੇ ਨੀ ਮਤ ਲਦਾ ਹੋਏਗਾ ਨਾ ਜਦੋਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਲੈਣਗੇ ਫਿਰ ਇਹਨਾਂ ਨੇ ਕਰਨਾ ਅਰੇਂਜ ਹਾਂਜੀ ਹਾਂਜੀ ਹਾਂ ਤੇ ਹਰੇ ਤਾਂ ਫਿਲਹਾਲ ਐਕਟੀਵਿਟੀ ਹੋ ਰਹੀ ਹੈ ਜਾਂਦੇ ਨੇ ਬੱਚੇ ਡਰਾਇੰਗ ਵਗੈਰਾ ਕਰਨ
ਠੀਕ
ਹਾਂ ਚਲੋ ਵਧੀਆ ਵਧੀਆ ਚੰਗੀ ਗੱਲ ਹੈ
ਤੇ ਹਾਂ ਐਕਵਟੀ ਤਾਂ ਕਰਦੇ ਪਏ ਨੇ ਬੱਚੇ
ਐਕਟੀਵਿਟੀ ਵੀ ਹੋਣਾ ਚਾਹੀਦਾ ਕਰਨਾ ਹਾਂ ਹੈਲੋ
ਸੁਣਾਓ ਭੈਣ ਜੀ ਠੀਕ ਹੈ
ਅੱਛਾ ਹਾਂ ਚਲੋ ਹਾਂਜੀ ਆ ਰਹੀ ਆਵਾਜ਼ ਆ ਰਹੀ
ਆਜਾ ਦੇਜਾ ਨਹੀਂ ਨਹੀਂ ਮੈਨੂੰ ਬਿਲਕੁਲ ਸਹੀ ਆ ਰਹੀ ਤੁਹਾਡੇ ਉੱਧਰੋਂ ਹਾਂਜੀ ਮੈਨੂੰ ਠੀਕ ਆ ਰਹੀ ਆਵਾਜ਼ ਤਾਂ ਮੈਨੂੰ
ਅੱਛਾ ਅੱਛਾ ਹੁਣ ਹੁਣ ਠੀਕ ਆ ਰਹੀ
ਹਾਂਜੀ ਤੇ ਏਦਾਂ ਕਰਨਾ ਮੈਨੂੰ ਪੂਰਾ ਦੱਸ ਦੇਣਾ ਕਿੰਨੇ ਵਜੇ ਟਾਈਮਿੰਗ ਵਗੈਰਾ ਬੱਚਿਆਂ ਦੀ ਫਿਰ ਮੈਂ ਉਸ ਹਿਸਾਬ ਨਾਲ ਤੁਹਾਨੂੰ
ਕੋਈ ਗੱਲ ਨਹੀਂੀ ਮੈਂ ਟਾਈਮਿੰਗ ਦੱਸ ਦਣਾ ਹਾਂ ਹਾਂ ਹਾਂ
ਕੀ ਫੇਰ ਉਹਦੀ ਹਰਮੋਨੀਅਮ ਦੀ ਲੱਗਣੀ ਉਹਦੀ ਤਬਲੇ ਦੀ ਮਤਲਬ ਇਕੱਠੇ ਕਰਨੀ ਹੈ ਤਾਂ ਵੀ ਦੱਸ ਦੇਣਾ ਜੇ ਅਲੱਗ ਅਲੱਗ ਟਾਈਮਿੰਗ ਰੱਖਣੀ ਹੈ ਤੇ ਓਦਾਂ ਵੀ ਦੱਸ ਦਿ
ਨਹੀਂ ਇਕੱਠੇ ਪੇਜਦੇ ਦੋਨਾਂ ਨੇ ਇਕ ਨੂੰ ਤਬਕਾ ਸਿਖਾ ਦਿਆਗੇ ਏਕ ਨੂੰ ਹਾਰਮੋਨੀਅਮ ਸਿਖਾ ਦਿਆਗੇ
ਹਾਂ ਚਲੋ ਇਵੇਂ ਕਰ ਲਾਂਗੇ ਤੁਸੀਂ ਮੈਨੂੰ ਬਸ ਟਾਈਮ ਦੱਸ ਦੇ ਨਾ ਤੇ ਕਦੋਂ ਤੋਂ ਸਟਾਰਟ ਕਰਨਾ ਇਹ ਵੀ ਦੱਸਦੇ ਦੇਣਾ ਤੇ ਮੈਂ ਉਸ ਦਿਨ ਤੋਂ ਭੇਜ ਦਾਂਗੇ ਬੱਚਿਆਂ ਨੂੰ ਹਾਂ ਤੇ ਥੋੜਾ ਪੇਮੈਂਟ ਵਗੈਰਾ ਵੀ ਮੈਨੂੰ ਸਾਰਾ ਲਿਖ ਕੇ ਭੇਜ
ਕੋਈ ਗੱਲ ਨਹੀਂੀ ਜ ਵੀ ਹੋਏਗਾ ਹਾਂ ਹਾਂ ਹਾਂ ਹਾਂ ਸਭਦ ਕੋ ਗੱਲ ਨ ਹਮ ਚਲੋ ਠੀਕ
ਠੀਕ ਹੈ ਵੀਰ ਜੀ ਚਲੋ ਠੀਕ ਹੈ ਚਗਾ ਜੀ ਸਤਿ ਸ਼੍ਰੀ ਅਕਾਲ ਚੰਗਾ ਜ